ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਕੀ ਹਾਲ? ਚਾਲ? ਵਧੀਆ ਤੁਸੀਂ ਸੁਣਾਓ, ਅਸੀਂ ਵੀ ਵਧੀਆ। ਵਧੀਆ
ਹੋਰ ਅੱਜ ਕੱਲ੍ਹ
ਹੋਰ ਅੱਜ ਕੱਲ੍ਹ ਕੀ ਚੱਲ ਰਿਹਾ ਜੀ? ਕੁਛ ਨੀ ਬਸ ਇਹ ਸੋਚਦੀ ਪਈ ਸੀ ਮੈਂ ਕਿਹਾ ਅੱਜ ਕੱਲ ਦੇ ਬੱਚੇ ਕਿੰਨੇ ਹੋ ਗਏ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਐਜੂਕੇਸ਼ਨ ਸਾਡੇ ਲਈ ਕਿੰਨੀ ਜ਼ਰੂਰੀ ਹੋ ਗਈ ਹੈ। ਮੈਂ ਉਹੀ ਸੋਚਦੀ ਪਈ ਤੁਸੀਂ ਵੀ ਆਪਦੇ ਬੱਚੇ ਬੱਚਿਆਂ ਨੂੰ ਦੱਸਿਆ, ਕਿ ਐਜੂਕੇਸ਼ਨ ਕਿੰਨੀ ਜ਼ਰੂਰੀ ਹੋ ਗਈ ਹੈ ਅੱਜ ਕੱਲ੍ਹ ਦੇ ਅੱਜ ਦੇ ਟਾਈਮ ਚ ਬਿਲਕੁਲ- ਬਿਲਕੁਲ ਰੋਜ ਦਸਦੀ ਹਾਂ ਸਿੱਖਿਆ ਸਾਡੇ ਲਈ ਕਿੰਨੀ ਜਰੂਰੀ ਹੈ ਉਹਦੇ ਨਾਲ ਸਾਨੂੰ ਕੀ ਫਰਕ ਪੈਂਦਾ ਹੈ ਲਾਇਫ ਵਿੱਚ, ਉਹ ਤਾਂ ਹੈ ਹੀ ਅੱਜ ਤਾਂ ਐਜੂਕੇਸ਼ਨ ਦੇ ਬਗ਼ੈਰ ਕੁਛ ਹੈ ਹੀ ਨਹੀਂ, ਪੜ੍ਹਾਈ ਦੇ ਬਗੈਰ ਤਾਂ ਕੁਛ ਹੈਗਾ ਹੀ ਨਹੀਂ ਹੈ ਦੁਨੀਆਂ ਚ
ਇਹ ਸਾਡੇ ਗਿਆਨ ਨੂੰ ਵੀ ਇਹਦਾ ਦਾਇਰਾ ਵਧਾਉਂਦੀ ਹੈ। ਜਦੋਂ ਜਿਵੇਂ ਜਿਵੇਂ ਆਪਾਂ ਇਨੂੰ ਪੜਾਂਗੇ ਉਵੇਂ ਉਵੇਂ ਆਪਣੀ ਨੌਲੇਜ ਵੱਧਦੀ ਜਾਏਗੀ ਦਿਨ ਬ ਦਿਨ
ਉਹ ਤਾਂ ਹੈ ਹੀ ਦੇਖੋ ਪੜ੍ਹਦੇ ਹਾਂ ਤਾਂ ਹੀ ਸਾਨੂੰ ਅੱਛੀ ਜਗ੍ਹਾ ਤੇ ਜੋਬ ਵੀ ਮਿਲਦੀ ਹੈ। ਹਨ ਕਿ ਕਿੰਨੇ ਕੁ ਬੈਨੀਫਿਟ ਹੈਗੇ ਬੱਚੇ ਬੱਚਿਆਂ ਨੂੰ ਦੱਸਣਾ ਪੈਣਾ ਹੈ ਸਾਨੂੰ ਇਹ
ਬਿਲਕੁਲ। ਰੁਜ਼ਗਾਰ ਦੇ ਮੌਕੇ ਤਾਂ ਹੀ ਤਾਂ ਮਿਲਦੇ ਆ ਆਪਾਂ ਨੂੰ ਹਮ ਚੰਗੀ ਪੜ੍ਹਾਈ ਕਰਾਂਗੇ, ਅੱਛੀ ਐਜੂਕੇਸ਼ਨ ਪ੍ਰਾਪਤ ਕਰਾਂਗੇ ਤਾਂ ਨੈਚੁਰਲੀ ਗੱਲ ਹੈ ਕਿ ਸਾਨੂੰ ਅੱਛੀ ਜੋਬ ਮਿਲੇਗੀ ਅੱਛੀ ਪੋਸਟਪੇਡ ਹਰ ਚੀਜ਼ ਦੀ ਫੈਸਿਲਿਟੀ ਹੋ ਗਈ ਹੈ ਬਿਲਕੁਲ
ਪੜ੍ਹਦੇ ਰਹਿੰਦੇ ਹਾਂ। ਅੱਗੇ ਅੱਗੇ ਬੱਚੇ ਕੀ ਕਰਦੇ ਨੇ ਅੱਗੇ ਅੱਗੇ ਜੇ ਐਗਜ਼ਾਮ ਦਿੰਦੇ ਰਹਿੰਦੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਜੋਬ ਵੀ ਵੱਧਦੀ ਰਹਿੰਦੀ ਹੈ।
ਬਿਲਕੁਲ ਸਹੀ ਗੱਲ ਹੈ ਸਿੱਖਿਆ ਆਪਣੀ ਜੀਵਨ ਦੇ ਵਿੱਚ ਇੱਕ ਆਤਮ ਵਿਸ਼ਵਾਸ ਵੀ ਬਣਾਉਂਦੀ ਹੈ।
ਨਹੀਂ ਹੋ ਤਾਂ ਹੈ ਹੀ।
ਹਾਂ ਜਿਹੜੀ ਆਪਣੀ ਜਿਹਦੇ ਨਾਲ ਆਪਾਂ ਹਰ ਕੋਈ ਮੁਸ਼ਕਿਲ ਦਾ ਸਾਮਣਾ ਵੀ ਕਰ ਸਕਦੇ ਹਾਂ। ਸਾਹਮਣੇ ਵਾਲੇ ਨਾਲ।
ਉਹ ਤਾਂ ਇਹੀ ਹੈ। ਐਜੂਕੇਸ਼ਨ ਨਾਲ ਦੇਖੋ ਅੱਜ ਕੱਲ ਕਿੱਥੇ ਅਸੀਂ ਜਾਣਾ ਹੈ ਕਿਸੇ ਫੋਰਨ ਕੰਟਰੀ ਜਾਣਾ ਆਪਾਂ ਉੱਥੇ ਵੀ ਸਾਨੂੰ ਐਜੂਕੇਸ਼ਨ ਹੀ ਕੰਮ ਆਉਂਦੀ ਦੀ ਹੈ। ਅਸੀਂ ਪੜ੍ਹੇ ਲਿਖੇ ਨਾ ਹੋਵਾਂਗੇ। ਤਾਂ ਉੱਥੇ ਜਾ ਕੇ ਆਪਾਂ ਕੀ ਕਰਾਂਗੇ। ਜੇ ਅਸੀਂ ਕਿਸੇ ਨਾਲ ਗੱਲ ਨੀ ਕਰ ਹੋਂਵਾਗੇ ਤਾਂ ਕੀ ਫਾਇਦਾ ਸਾਡਾ।
ਤਾਂ ਉਹੀ ਗੱਲ ਹੈ ਨਾ। ਪੜ੍ਹਿਆ ਲਿਖਿਆ ਇਨਸਾਨ ਹਮੇਸ਼ਾ ਸਮਾਜ ਦੇ ਵਿੱਚ ਅੱਗੇ ਵੱਧਦਾ ਹੈ।
ਉਹ ਤਾਂ ਹੈ ਹੀ। ਮੈਂ ਵੀ ਉਹੀ ਸੋਚਦੀ ਪਈ ਸੀ। ਮੈਂ ਕਿਆ ਬੱਚਾ ਬੱਚਿਆਂ ਨੂੰ ਹੁਣ ਕਿਵੇਂ ਸਮਰ ਵਿਕੇਸ਼ਨ ਰਿਟਨ ਹੋ ਗਿਆ ਹੈ। ਤਾਂ ਬੱਚਿਆਂ ਨੂੰ ਨਾਲ ਨਾਲ ਅਸੀਂ ਕੁਛ ਸਿਖਾਵਾਂ ਵੀ। ਨਾਲ ਨਾਲ ਅੱਜ ਕੱਲ ਤਾਂ ਸਮਰ ਕੈਂਪ ਲੱਗਦੇ ਆ। ਉੱਥੇ ਕਿੰਨਾ ਕੁ ਕੁਛ ਸਿਖਾਉਂਦੇ ਨੇ।
ਬਿਲਕੁਲ ਬਿਲਕੁਲ ਸਹੀ ਗੱਲ ਹੈ ਪੜ੍ਹੇ ਲਿਖੇ ਇਨਸਾਨ ਹਰ ਕਿਸੇ ਕਿਸੇ ਦੀ ਮਦਦ ਵੀ ਕਰ ਸਕਦੇ ਹੈ। ਜੇ ਅੱਜ ਉਹਨਾਂ ਦੇ ਜੇਬ ਚ ਪੈਸੇ ਹੋਣਗੇ। ਕਮਾਏ ਹੋਏ ਤੇ ਉਹ ਹਰ ਕਿਸੇ ਗਰੀਬ ਦੀ ਵੀ ਮਦਦ ਕਰ ਸਕਦੇ ਹੈ ਬਹੁਤ ਚੀਜ਼ਾਂ ਦੇ ਹੱਲ ਨਿਕਲ ਸਕਦੇ ਹੈ। ਪੜ੍ਹੇ ਪੜ੍ਹ ਲਿਖ ਕੇ।
ਉਹ ਤਾਂ ਹੈ ਹੀ ਪੜ੍ਹਾਈ ਨਾਲ ਦੇਖੋ ਅਸੀਂ ਕੀ ਕੀ ਨਹੀਂ ਕਰ ਸਕਦੇ ਅੱਜ ਕਲ ਇਨਸਾਨ ਸਭ ਕੁਛ ਕਰ ਸਕਦਾ ਹੈ ਪੜਾਂਗੇ ਤਾਂ ਹੀ ਡਾਕ ਟਰ ਵੀ ਬਣਦੇ ਨੇ ਬੱਚੇ ਅੱਜ ਕੱਲ੍ਹ ਦੇ।
ਹਾਂ ਡਾਕਟਰ, ਇੰਜੀਨੀਅਰ ਕੋਈ ਕੁਛ ਬਣ ਰਿਹਾ, ਕੋਈ ਕੁਛ ਬਣ ਰਿਹਾ। ਕੋਈ ਪ੍ਰਾਈਮ ਮਿਨਿਸਟਰ ਬਣ ਰਿਹਾ ਕੋਈ ਇਸੀ ਪੜ੍ਹੇ ਲਿਖੇ ਕਰਕੇ ਹੀ ਤਾਂ ਬਣਦੇ ਹੈ।
ਨਹੀਂ ਉਹ ਤਾਂ ਹੈ ਹੀ ਪੜਾਂਗੇ ਆਪਾਂ ਤਾਂ ਹੀ ਕਿਸੇ ਦਾ ਕੁਛ ਕਰ ਪਾਵਾਂਗੇ ਕਿਸੇ ਲਈ ਵੀ। ਨਹੀਂ ਤਾਂ ਆਪਾਂ ਐਵੇਂ ਕਿ ਵੀ ਬਿਨਾਂ ਪੜ੍ਹੇ ਲਿਖੇ ਤਾਂ ਕੋਈ ਵੀ ਨਹੀਂ ਕਰ ਸਕਦਾ।
ਬਿਲਕੁਲ ਜਿਹੜੇ ਨਹੀਂ ਪੜ੍ਹੇ ਲਿਖੇ ਉਹਨਾਂ ਨੂੰ ਪੜ੍ਹੇ ਲਿਖੇ ਹੀ ਸਮਝਾ ਸਕਦੇ ਹੈ। ਕਿ ਤੁਹਾਡੇ ਲਈ ਪੜ੍ਹਾਈ ਕਿੰਨੀ ਜ਼ਰੂਰੀ ਹੈ, ਉਹਨਾਂ ਗਰੀਬ ਬੰਦਿਆਂ ਬੱਚਿਆਂ ਨੂੰ ਵੀ ਸ਼ਿਕਸ਼ਾ ਦਿੱਤੀ ਜਾਂਦੀ ਹੈ, ਇਸੇ ਕਰਕੇ ਦਿੱਤੀ ਜਾਂਦੀ ਹੈ ਕਿ ਉਹ ਅੱਗੇ ਜਾ ਕੇ ਉਹ ਵੀ ਆਪਣੀ ਜ਼ਿੰਦਗੀ ਚ ਕਾਮਯਾਬ ਹੋਣ। ਕੁਛ ਅੱਗੇ ਵਧਣ ਉਹ ਵੀ ਜੋ ਉਹਨਾਂ ਦੇ ਮਾਂ ਬਾਪ ਵਿਚਾਰੇ ਆਪਣੀ ਜ਼ਿੰਦਗੀ ਬੀਤ ਰਿਹਾ, ਉਹੋ ਨਾ ਬੀਤਾਣ ਸਭ ਤੋਂ ਵਧੀਆ ਜੀਵਨ ਜੀਓਣ।
ਉਹ ਤਾਂ ਹੈ ਹੀ ਹੁਣ ਜੇ ਕਈ ਵਾਰ ਹੁੰਦਾ ਆ ਵੇਖਦੇ ਆ ਜਿਹੜੇ ਕਈ ਕਈਆਂ ਦੇ ਮਾਪ ਪਿਓ ਇੰਨੇ ਪੜ੍ਹੇ ਲਿਖੇ ਨਹੀਂ ਹੁੰਦੇ। ਬਟ ਉਹਦੇ ਬੱਚੇ ਦੇਖੋ ਖੋ ਕਿੰਨੇ ਐਜੂਕੇਟਿਡ ਹੁੰਦੇ ਨੇ। ਔਰ ਅੱਛੀ ਅੱਛੀ ਮਤਲਬ ਪੋਸਟ ਚ ਲੱ ਗੇ ਹੁੰਦੇ ਨੇ ਮਾਂ ਬਾਪ ਨੂ ਵੀ ਕਿੰਨਾ ਫਖਰ ਹੁੰਦਾ ਆਪਦੇ ਬੱਚਿਆਂ ਤੇ ਕਿ ਹਾਂ, ਬਾਈ ਸਾਡਾ ਬੱਚਾ ਕਿੰਨਾ ਵਧੀਆ ਹੈ।
ਬਿਲਕੁਲ-ਬਿਲਕੁਲ ਇਹ ਆਪਣੀ ਜਿਹੜੀ ਆਈ ਹੋਈ ਹਰ ਬੁਰਾਈ ਨੂੰ ਵੀ ਦੂਰ ਕਰਦੀ ਹੈ ਪੜ੍ਹਾਈ, ਜੋ ਆ ਰਹੀ ਹੈ ਅੱਜ ਕੱਲ੍ਹ ਬੁਰਾਈਆਂ ਆ ਰਹੀਆਂ ਆਪਾਂ ਫੋਨ ਰਾਹੀਂ ਆ ਰਹੀ ਹੈ ਕਿਸੇ ਰਾਹੀਂ ਚੀਜ਼ਾਂ ਰਾਹੀਂ ਆਈਹੀ ਹੈ ਸਿਰਫ ਇੱਕ ਜੇ ਪੜ੍ਹਿਆ ਲਿਖਿਆ ਇੱਕ ਐਜੂਕੇਸ਼ਨ ਇਨਸਾਨ ਉਸ ਸਮਝ ਸਕਦਾ ਹੈ ਕਿ ਸਾਹਮਣੇ ਵਾਲਾ ਕਿਹੜੀ ਜਗ੍ਹਾ ਸਹੀ ਹੈ ਕਿਹੜੀ ਜਗ੍ਹਾ ਗਲਤ ਹੈ ਅਗਰ ਉਹਨੂੰ ਅਗਰ ਉਹ ਬਿਨਾ ਪੜ੍ਹੇ ਲਿਖੇ ਤਾਂ ਕੋਈ ਕਿਸੇ ਨੂੰ
ਨਹੀਂ ਉਹ ਤਾਂ ਹੈ ਹੀ ਦੇਖੋ ਪੜ੍ਹੇ ਲਿਖੇ ਹਾਂ ਆਪਾਂ ਰਾਤ ਨੂੰ ਕਈ ਵਾਰ ਹੁੰਦਾ ਹੈ ਕਿਸੇ ਇਨਸਾਨ ਨੂੰ ਕੋਈ ਬਿਮਾਰ ਹੋ ਜਾਂਦਾ ਸਾਡੇ ਘਰ ਵਿੱਚ ਜਾਂ ਕੁਛ ਹੋ ਜਾਂਦਾ ਹੈ ਤਾਂ ਆਪਾਂ ਪੜ੍ਹੇ ਲਿਖੇ ਹਾਂ ਤਾਂ ਆਪਾਂ ਕਈ ਵਾਰ ਹੁੰਦਾ ਗੂਗਲ ਚ ਸਰਚ ਮੰਨ ਲੈਂਦੇ ਇਹਦੇ ਲਈ ਕਿਹੜੀ ਦਵਾਈ ਚਾਹੀਦੀ ਹੈ ਤਾਂ ਤਾਂ ਬੰਦਾ ਪਰ ਅੱਜ ਕੱਲ ਤਾਂ ਇਹ ਹੋ ਗਿਆ ਕਿ ਚੱਲ ਬੰਦਾ ਫਿਰ ਲੈ ਕੇ ਆ ਜਾਂਦਾ ਜ ਕਿਸੇ ਨੂੰ ਦੇ ਦਿੰਦਾ ਜਾਂ ਪਤਾ ਵੀ ਹੁੰਦਾ ਕਈ ਵਾਰ ਛੋਟੇ ਮੋਟੇ ੀਆਂ ਤਾਂ ਗੱਲਾਂ ਹੁਣ ਕਈ ਵਾਰ ਡਾਕਟਰ ਦੀ ਭਰਤੀ ੀ ਪਈ ਹੁੰਦੀ ਹੈ ਆਪਾਂ ਪੜ੍ਹੇ ਲਿਖੇ ਨੀ ਹੁੰਦੇ ਤਾਂ ਸਾਨੂੰ ਸਮਝ ਹੀ ਨਹੀਂੀ ਆਉਦੀ ਕਿ ਕਿਹੜੀ ਦਵਾਈ ਦੇਣੀ ਹੈ ਕਿਹੜੀ ਨਹੀਂੀ ਦੇਣੀ
ਬਿਲਕੁਲ ਸਹੀ ਗੱਲ ਤਾਂ ਤਾਂ ਜੇ ਆਪਾਂ ਪੜ੍ਹਾਵਾਂਗੇ ਹਰ ਬੱਚੇ ਨੂੰ ਤਾਂ ਅਨਪੜ੍ਹਤਾ ਵੀ ਦੂਰ ਤਾਂ ਹੀ ਹੋਏਗੀ ਤਾਂ ਹੀ ਆਪਣਾ ਸਮਾਜ ਅੱਗੇ ਵਧੇਗਾ ਇਸੇ ਕਰਕੇ ਹੀ ਵਧੇਗਾ ਜੇ ਆਪਾਂ ਅੱਗੇ ਬੱਚੇ ਨੂੰ ਹਰ ਕਿਸੇ ਨੂੰ ਇੱਕ ਸਹੂਲਤਾਂ ਦਿੱਤੀਆਂ ਜਾਣ ਤੇ ਅੱਜ ਕੱਲ੍ਹ ਸਰਕਾਰੀ ਸਕੂਲ ਚ ਬੱਚਿਆਂ ਨੂੰ ਫਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਦਿੱਤੀ ਜਾ ਰਹੀ ਹੈ ਇਸੇ ਕਰਕੇ ਦਿੱਤੀ ਜਾ ਰਹੀਆਂ ਕਿ ਉਹ ਬੱਚੇ ਅੱਛੇ ਛੇ ਪੜ੍ਹਨ ਅੱਛੀ ਸ਼ਿਕਸ਼ਾ ਪ੍ਰਾਪਤ ਕਰਨ ਪਰ ਕਈ ਬੱਚੇ ਗਈ ਕਈ ਬੱਚੇ ਗ਼ਰੀਬ ਨਹੀਂ ਪੜ੍ਹਦੇ ਉਹਨਾਂ ਨੂੰ ਕਹਿ ਕਹਿ ਕੇ ਮਤਲਬ ਕਹਿੰਦੇ ਆ ਨਾਾਂ ਨੂੰ ਸਹੂਲਤਾਂ ਹੋਣ ਦੇ ਬਾਵਜੂਦ ਵੀ ਉਹ ਨਹੀਂ ਪੜ੍ਹ ਪਾਉਂਦੇ ਔਰ ਕੋਈ ਬਹੁਤ ਅੱਛਾ ਕਰ ਜਾਂਦੇ ਨੇ
ਨਹੀਂ ਉਹ ਤਾਂ ਹੈ ਹੀ ਅੱਜ ਕੱਲ੍ਹ ਤਾਂ ਗੌਰਮੈਂਟ ਨੇ ਕਿੰਨੀ ਬੱਚਿਆਂ ਲਈ ਪੜ੍ਹਾਈ ਲਈ ਵੀ ਕਿੰਨੀ ਸਕੀਮਾਂ ਲਾਈਆਂ ਆ ਬੱਚੇ ਚਾਹੇ ਤਾਂ ਕਿ ਕਿੰਨਾ ਬੈਨੀਫਿਟ ਉਹਦਾ ਉਠਾ ਸਕਦੇ ਨੇ ਅੱਜ ਕੱਲ੍ਹ ਤਾਂ ਐਜੂਕੇਸ਼ਨ ਲਈ ਲੋਨ ਵੀ ਮਿਲ ਜਾਂਦਾ ਕਿ ਕੱਲ ਚਲੋ ਮਾਂ ਪਿਓ ਕੋਲ ਪੈਸੇ ਨੀ ਹੈ। ਤਾਂ ਬੰਦਾ ਲੋਨ ਲੈ ਕੇ ਵੀ ਪੜ੍ਹ ਲੈਂਦਾ
ਸਹੀ ਗੱਲ ਹੈ। ਤਾਂਹੀ ਤਾਂ ਲੋਕੀ ਬਾਹਰ ਜਾ ਰਹੇ ਹੈ। ਇੱਥੋਂ ਜਾ ਕੇ ਚਲੋ ਕੋਈ ਬਾਹਰ ਜਾ ਕੇ ਅੱਛਾ ਕੋਈ ਹਾਲ ਨਿਕਲ ਜਾਂਦਾ ਹੈ। ਵਧੀਆ ਕੋਈ ਅੱਛੀ ਜੋਬ ਲੱਗ ਜਾਂਦੀ ਹੈ। ਤੇ ਸੈਟਲ ਹੋ ਜਾਂਦੇ ਹੈ। ਇਸੇ ਕਰਕੇ ਜੇ ਅਗਰ ਐਜੂਕੇਸ਼ਨ ਹੈਗੀ ਹੈ। ਤੇ ਤਾਂ ਹੀ ਕਰਰ ਪਾਉਂਦੇ ਹੈ। ਇੱਕ ਅਨਪਟ ਜਾ ਕੇ ਬਾਹਰ ਕੀ ਕਰੇਗਾ। ਭਾਂਡੇ ਮੰਾਂਜੇਗਾ ਕੱਪੜੇ ਧੋਏਗਾ ਕਿਸੇ ਦਾ ਕੰਮ ਹੀ ਕਰੇਗਾ ਰ ਇੱਥੇ ਵੀ ਇੱਥੇ ਵੀ ਲੈ ਕੇ ਉਹੀ ਹੈ। ਕੰਮ ਹੈਦਾ
ਨਹੀਂ ਹੋਤਾ ਹੈ। ਦੇਖੋ ਪੜ੍ਹਾ ਲਿਖਿਆ ਇਨਸਾਨ ਤੱਕ ਕਿੱਥੇ ਵੀ ਜਾ ਕੇ ਕਿੱਥੇ ਵੀ ਕਮਾ ਸਕਦਾ ਚਾਹੇ ਉਹ ਇੱਥੇ ਰਹੇ ਚਾਹੇ ਬਾਹਰ ਜਿੱ ਜਥੇ ਮਰਜ਼ੀ ਜਾ ਕੇ ਆਪਦੇ ਲਈ ਕਮਾ ਸਕਦਾ ਵਧੀਆ ਤੋਂ ਵਧੀਆ
ਸਹੀ ਗੱਲ ਹੈ। ਸਰੀਰ ਸਰੀਰ ਵੀ ਵਧੀਆ ਰਹਿੰਦਾ ਬੰਦੇ ਦਾ ਬਹੁਤ ਵਧੀਆ ਜਿਹਨ ਜਿਹਨੂੰ ਪਤਾ ਹੈ। ਕਿ ਹਾਂ ਆਪਣੇ ਆਪਣੀ ਸਹੀ ਪੜ੍ਹਾਈ ਕਰ ਰਹੇ ਹਾਂ। ਕੋਈ ਟੈਂਟ ਸ਼ ਮਾਨਸਿਕ ਕੋਈ ਰੋਗ ਨਹੀਂੀ ਲੱਗਦਾ ਜਦੋਂ ਆਪਾਂ ਸਹੀ ਤਰੀਕੇ ਨਾਲ ਪੜਾਂਗੇ ਹਰ ਚੀਜ਼ ਨੂੰ ਕੈ ਕੈਰੀ ਕਰਕੇ ਚੱਲਾਂਗੇ ਲਾਈਫ ਦੇ ਵਿੱਚ ਨੈਚੁਰਲੀ ਗੱਲ ਹੈ। ਕਿਤੇ ਵੀ ਆਪਾਂ ਗ਼ਲਤੀ ਨਹੀਂੀ ਕਰਾਂਗੇ ਲਾਈਫ ਦੇ ਵਿੱਚ
ਉਹਨੂੰ ਆਪਦੀ ਹੈਲਥ ਦਾ ਵੀ ਧਿਆਨ ਹਉਂਦਾ ਹੈ ਕਿ ਬਈ ਮੇਰੇ ਲਈ ਮੇਰੀ ਹੈਲਥ ਲਈ ਅਸੀਂ ਪੜ੍ਹੇ ਲਿਖੇ ਨਹੀਂੀ ਹੁੰਦੇ ਤਾਂ ਸਾਨੂੰ ਪਤਾ ਹੀ ਨਹੀਂੀ ਹੁੰਦਾ ਇਸ ਚੀਜ਼ ਚ ਇੰਨੀ ਕੈਲੋਰੀਜ਼ ਹੈ। ਜਾਂ ਪੁੱਛ ਹੈ। ਆਪਾਂ ਕਿਹੜਾ ਧਿਆਨ ਰੱਖਦੇ ਹਾਂ। ਪਹਿਲਾਂ ਦੇ ਲੋਕੀ ਐਵੇਂ ਥੋੜ੍ਹਾ ਜਿਆਨ ਰੱਖਦੇ ਸੀ ਕਿ ਇਨੀ ਕ ਇਸ ਚੀਜ਼ ਚ ਇੰਨੀ ਹੁਣ ਤਾਂ ਚਲੋ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਇਸ ਚੀਜ਼ ਚ ਇੰਨੀ ਕੈਲੋਰੀਜ਼ ਹੈ। ਇਹ ਨਹੀਂ ਖਾਣਾ ਪਹਿਲਾਂ ਤਾਂ ਜੋ ਆਜਦਾ ਸੀ ਉਹ ਬੰਦਾ ਹੋ ਹੀ ਜਾਂਦਾ ਫਰਕ ਪਾ ਹੀ ਜਾਂਦਾ ਐਜੂਕੇਸ਼ਨ ਨਾਲ ਵੀ
ਬਿਲਕੁਲ ਬਿਲਕੁਲੁ ਚੰਗੀ ਜਿੰਨੀ ਚੰਗੀ ਪੜ੍ਹਾਈ ਕਰਾਂਗੇ ਚੰਗੀਆਂ ਕਾਰੋਬਾਰ ਮਿਲਣਗੀਆਂ ਨੌਕਰੀਆਂ ਮਿਲਣਗੀਆਂ ਆਪਾਂ ਨੂੰ ਅੱਛਗੇ ਅਛੇ ਆਰਥਿਕ ਆਪਣੀ ਹਾਲਤ ਦਾ ਹੱਲ ਨਿਕ ਲੇਗਾ ਜੋ ਵੀ ਕੋਈ ਬੁੱਕ ਅਗਰ ਗਰੀਬ ਹੈ ਤਾਂ ਉਹ ਆਪਣੇ ਇੱਕ ਲੈਵਲ ਤੇ, ਅੱਛੇ ਲੈਵਲ ਤੇ ਆ ਜਾਏਗਾ ਬੱ ਚਾ ਪੜ੍ਹਾਈ ਇੰਨੀ ਜ਼ਰੂਰੀ ਹੈ ਕਿ ਇਨਸਾਨ ਨੂੰ ਹਰ ਮੌਕੇ ਨੂੰ ਕਹਿੰਦੇ ਕੋਈ ਮੌਕਾ ਨਾ ਛੱਡੋ।
ਪੜ੍ਹਾਈ ਦੇਖੋ ਪੜ੍ਹਾਈ ਹੈ। ਆਪਾਂ ਕੋਈ ਬਿਜਨੈਸ ਕਰਦੇ ਹਾਂ ਤਾਂ ਵੀ ਆਪਾਂ ਬਿਜ਼ਨੈਸ ਕਰੀਏ ਚਾਹੇ ਜੋਬ ਕਰੀਏ ਦੋਨਾਂ ਲਈ ਜ਼ਰੂਰੀ ਹੈ, ਪੜ੍ਹਾਈ ਦੇ ਵਿੱਚ ਵੀ ਕਈ ਵਾਰ ਹੁਣ ਅਨਪੜ੍ਹ ਬੰਦਾ ਇਹਨਾਂ ਬਿਜਨੈਸ ਨੂੰ ਅੱਗੇ ਨਹੀਂ ਵਧਾ ਸਕਦਾ ਅੱਜ-ਕੱਲ੍ਹ ਤਾਂ ਕੀ ਹੋ ਗਿਆ ਬੱ ਬੱਚ ਚੇ ਪੜ੍ਹ-ਪੜ੍ਹੇ ਲਿਖੇ ਆ ਤਾਂ ਔਨਲਾਈਨ ਵੀ ਕਰ-ਕਰ ਲੈਂਦੇ ਆ ਆਪ ਦੇ ਬਿਜਨਸ ਨੂੰ ਐਜੂਕੇਸ਼ਨ ਨਾਲ ਹੀ ਕਰਦੇ ਆ।
ਬਿਲਕੁਲ, ਬਿਨਾਂ ਐਜੂਕੇਸ਼ਨ ਤੋਂ ਤੁਸੀਂ ਕੁੱਝ ਕੁਝ ਨਹੀਂ ਕਰ ਸਕਦੇ, ਕਿਤੇ ਮਰਜ਼ੀ ਚਲੇ ਜਾਓ, ਐਜੂਕੇਸ਼ਨ ਦੀ ਹੀ ਵੈਲਿਯੂ ਹੈ। ਉਹ ਐਜੂਕੇਸ਼ਨ ਵਾਲੇ ਨੂੰ ਹੀ ਪੁੱਛਦੇ ਹੈ, ਦੂਸਰੇ ਬੱਚੇ ਨੂੰ ਕੌਣ ਪੁੱਛਦੇ ਹੈ। ਲਾਈਨ ਲੱਗੀ ਹੁੰਦੀ ਹੈ ਇੱਕ ਲਾਈਨ, ਇੱਕ ਲਗਾਵਾਂਗੇ। ਕੀ ਉੱਥੇ ਕਿੰਦੀ ਵੈਲਿਊ ਹੁੰਦੀ ਹੈ, ਪੜ੍ਹੇ-ਲਿਖੇ ਦੀ ਜਿਹੜੇ-ਜਿਹੜੇ ਅਣਪਣ ਪਰ ਉ ਵਿਚਾਰੇ ਪਿੱਛੇ ਹੀ ਬੈਠੇ ਰਹਿ ਜਾਂਦੇ ਏ। ਕਲਾਸ ਦੇ ਵਿੱਚ ਵੀ ਉਹੀ ਐਂਦਾ ਟੀਚਰ ਪੜ੍ਹਾਉਂਦੀ ਹੈ ਤੇ ਟੀਚਰ ਫਿਰ ਉਹਨਾਂ ਦੇ ਅੱਗੇ ਉਹਨਾਂ ਵੱਲ ਹੀ ਧਿਆਨ ਦਿੰਦੀ ਹੈ ਜਿਹੜੇ ਬੱਚੇ ਪੜ੍ਹਦੇ ਨੇ, ਤੇ ਜਿਹੜੇ ਨਹੀਂ ਪੜ੍ਹਦੇ ਉਹ ਨਾਂ ਪਿੱਛੇ ਹੀ ਬੈਠੇ ਰਹਿੰਦੇ ਆ।
ਉਹ ਫਿਰ ਉਹ ਹੁੰਦਾ ਹੈ ਨਾ ਪੜਾ-ਲਿਖਾ ਬੰਦਾ ਹੁੰਦਾ ਏ ਤਾਂ ਬਾਹਰ ਜਾ ਕੇ ਉਹਨੂੰ ਗੱਲ ਕਰਨ ਦਾ ਤਰੀਕਾ ਕਾ ਵੀ ਆਉਂਦਾ ਪਰ ਕੋਈ ਪੜ੍ਹਾ-ਲਿਖਾ ਨਹੀਂ ਹੁੰਦਾ ਉਹ ਪੀ ਜਿਵੇਂ ਕੋਈ ਵੇਖਦਾ ਰਹਿੰਦਾ ਕਿ ਮੈਂ ਕੀ ਬੋਲਾਂ ਉੱਥੇ ਅਗਰ ਕੋਈ ਸਾਡੇ ਵਿੱਚ ਇੰਗਲਿਸ਼ ਗੱਲ ਕਰਦਾ ਆਪਾਂ ਗੱਲ ਹੀ ਨੀ ਕਰ ਪਾਉਂਦੇ।
ਨਹੀਂ ਕਰ ਪਾਂਦੇ ਨਹੀਂ ਕਰ ਪਾਂਦੇ, ਬਿਲਕੁਲ। ਸਹੀ ਗੱਲ ਹੈ, ਬਹੁਤ ਪੜ੍ਹਾਈ ਨੂੰ ਆਪਾਂ ਇਹੀ ਕਹਿੰਦੇ ਹਾਂ ਕਿ ਆਉਣ ਵਾਲੇ ਟਾਈਮ ਤੇ ਔਰ ਜੋ ਵੀ ਹੋ ਸਕਦਾ ਦਾ ਹੈ ਬੱਚਿਆਂ ਲਈ ਅੱਛੇ ਤੋਂ ਅੱਛੀ ਚੀਜ਼ ਦੀ ਐਜੂਕੇਸ਼ਨ ਦੀ ਆਪਾਂ ਕਰੀਏ। ਜਿੰਨਾ ਵੀ ਹੋ ਸਕਦਾ ਹਰ ਕਿਸੇ ਦੀ ਮਦਦ ਕਰੀਏ ਤਾਂ ਵੀ ਵਧੀਆ ਮੈਂ ਕਹਿੰਦੀ ਹਾਂ ਕਿ ਉਹਨੂੰ ਪਹਿਲਾਂ ਪਹਿਲਾਂ ਪ੍ਰੋਵਾਈਡ ਇਹੀ ਕਰਦੇ ਹਾਂ ਕਿ ਆਪਾਂ ਅੱਛੇ ਬੱਚੇ ਨੂੰ ਐਜੂਕੇਸ਼ਨ ਦੇਈਏ ਕਿਸੇ ਦੇ ਵੀ ਕੋਈ ਗਰੀਬ ਤੇ ਵੀ ਹੈਲਪ ਕਰਨੀ ਹੋਵੇ ਨਾ ਤਾਂ ਸਭ ਤੋਂ ਪਹਿਲਾਂ ਪੜ੍ਹਾਈ ਵਾਸਤੇ ਕਰੋ ਪੜ੍ਹਾਈ ਇਹੋ ਜਿਹੀ ਚੀਜ਼ ਹੈ। ਹਾਂ
ਕਰ ਸਕਦੇ ਹਾ ਕਿਸੇ ਦੀ ਮਦਦ ਵੀ
ਬਿਲਕੁਲ ਚਾਰ ਪੈਸੇ ਜੇਬ ਚ ਕਮਾਵਾਂਗੇ ਤਾਂ ਆਪਾਂ ਕਿਸੇ ਕਿਸੇ ਨੂੰ ਦੇਣ ਜੋੋਗੇ ਹੋਵਾਂਗੇ। ਕਿ ਹਾਂ ਬਾਈ ਅਸੀਂ ਤੇਰੀ ਅੱਜ ਤ ਸਹੂਲਤ ਪੂਰੀ ਕਰਦੇ ਪਏ ਹਾਂ।
ਸਹੀ ਗੱਲ ਹੈ ਤੁਹਾਡੀ ਪੜਾਈ ਤਾਂ ਵੈਸੇ ਕਿਸੇ ਵੀ ਅੱਜ ਕੱਲ੍ਹ ਦੇ ਟਾਈਮ ਚ ਮੈਂ ਤਾਂ ਆਪ -ਆਪ ਦੇ ਬੱਚਿਆਂ ਨੂੰ ਇੰਨਾ ਸਮਝਾਉਂਦੀ ਹਾਂ, ਮੈਂ ਕਿਹਾ ਪੜ੍ਹਾਈ ਦੇਖ ਲਓ ਕਿੰਨੀ ਜ਼ਰੂਰੀ ਹੈ। ਅੱਜ ਕੱਲ ਤੁਸੀਂ ਪੜੋਗੇ ਤਾਂ ਹੀ ਅੱਗੇ ਵਧੋਂਗੇ ਨਹੀਂ ਤਾਂ ਇੱਥੇ ਹੀ ਰਹਿ ਜਾਉਗੇ।
ਬਿਲਕੁਲ ਫੋਨ ਜਿਹੜੇ ਫੋਨ ਫੜੀ ਬੈਠੇ ਆ ਬੱਚੇ, ਹਰ ਬੱਚੇ ਦੇ ਹੱਥ ਚ ਫੋਨ ਹੈ ਉਹ ਉਹ ਕੀ ਹੈ ਬੱਚਿਆਂ ਨੂੰ ਸਗੋਂ
ਨਹੀਂ ਪਰ ਪੜ੍ਹਨ ਵਾਲੇ ਬੱਚੇ ਦੇਖੋ ਫੋਨ ਨਾਲ ਵੀ ਪੜ੍ਹ ਕੇ ਕਿੰਨਾ ਅੱਗੇ ਵੱਧ ਗਏ ਨੇ।
ਉਹ ਇੱਕ ਵਧੀਆ ਗੱਲ ਹੈ, ਹਾਂਜੀ ਬਿਲਕੁਲ, ਪਰ ਹਰ ਕੋਈ ਇੱਕੋ ਜਿਹਾ ਨਹੀਂ ਹੁੰਦਾ ਨਾ ਹਰ ਬੱਚੇ ਬੱਚਾ ਇੱਕੋ ਜਿਹਾ ਨਹੀਂ ਹੁੰਦਾ। ਇੱਕ ਮਾਂ ਦੇ ਦੋ ਬੱਚੇ ਨੇ ਇੱਕ ਮਾਂ ਦੇ ਦੋ ਬੱਚੇ ਬੱਚੇ ਨੇ ਇੱਕ ਬਹੁਤ ਇੰਟੈਲੀਜੈਂਟ ਹੈ ਇੱਕ ਇੱਕ ਮੀਡੀਅਮ ਹੈ, ਉਹਨੇ ਉਹ ਦੋਨਾਂ ਚ ਫਿਰ ਕਿੰਨੀ ਕੁਆਲਿਟੀ ਦਾ
ਨਹੀਂ ਵਧੀਆ ਹੈ ਚਲੋ ਵਧੀਆ ਗੱਲ ਹੈ ਪਤਾ ਕੀ ਹੈ ਅੱਜ ਕੱਲ੍ਹ ਤਾਂ ਟਾਈਮ ਦਾ ਇਹ ਹੈਗਾ ਬਸ ਬੱਚਿਆਂ ਨੂੰ ਇਹ ਦੱਸਣਾ ਕਿ ਐਜੂਕੇਸ਼ਨ ਸਾਡੇ ਲਈ ਕਿੰਨੀ ਜ਼ਰੂਰੀ ਹੈ। ਆਪਾਂ ਪੜ੍ਹਨਾ ਤਾਂ ਵਧੀਆ ਪੜ੍ਹਾਈ ਕਰਨੀ ਹੈ। ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤਿ ਸ਼੍ਰੀ ਅਕਾਲ।